ਹ ਹੈਲੋ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
ਹਾਂ ਅੱਛਾ ਅੱਛਾ ਮੈਂ ਵੀ ਉਸ ਦਿਨ ਮੈਂ ਉਸ ਦਿਨ ਤੁਹਾਡੇ ਘਰ ਦੀ ਸਾਈਡ ਆਈ ਸੀ ਨਾ ਤੇ ਮੇਰੇ ਦੋਸਤ ਬ ਸੀ ਤੇ ਮੈਂ ਤੁਹਾਡਾ ਜੋ ਉਹ ਹੈਗਾ ਛੋਟਾ ਮਰਾ ਮੁੰਡਾ ਜੋੀ ਤੁਹਾਡੇ ਘਰ ਹੈ ਗਏ ਸਮਰ ਨਾ ਨਾਮ ਉਹਦਾ ਉਹਨੂੰ ਮੈਂ ਆਪਣੇ ਘਰ ਨਾਲ ਲੈ ਸੀ ਤੇ ਉਹਨੂੰ ਮੈਂ ਖੁਵਾਇਆ ਸੀ ਫਿਰ ਪਾਸਤਾ ਉਹਦੇ ਵਾਸਤੇ ਬਣਾਇਆ ਸੀ ਮੈਂ ਉਹਨੂੰ ਖਵਾਇਆ ਸੀ ਉਹਨੂੰ ਬਹੁਤ ਸਵਾਦ ਲੱਗਿਆ ਸੀ
ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ? ਮੈਂ ਆਖਿਆ ਮੈਂ ਪੁੱਛਣੀ ਹਾਂ ਜਰਾ ਤੁਹਾਡੇ ਕੋਲ
ਤਾਂ ਵੀ ਮੇਰੇ ਕੋਲ ਮੈਸਜ ਆਇਆ ਸੀ, ਕਹਿ ਰਹੀ ਸੀ ਸੀ ਕਿ ਬੜਾ ਸਵਾਦ ਬਣਾਇਆ। ਮੈਂ ਕਿਹਾ ਮੈਨੂੰ ਐ ਤੇ ਮੈਂ ਕਿਹਾ ਮੈਂ ਤੁਹਾਨੂੰ ਫੋਨ ਕਰਕੇ ਦੱਸਾਂਗੀ ਤੁਹਾਡਾ ਹੀ ਫੋਨ ਆ ਗਿਆ।
ਹਾਂ ਚਲੋ ਕੋਈ ਨੀ, ਤੁਸੀਂ ਦੱਸ ਦੋ ਮੈਨੂੰ ਮੈਂ ਤਾਂ ਹੀ ਫੋਨ ਕੀਤਾ ਨਾ ਤੁਹਾਨੂੰ ਬਈ
ਹੂੰ ਹਾਂ, ਨਹੀ ਮੈਂ ਪਾਸਤਾ ਪਤਾ ਉਹ, ਉਹ ਬਣਾਨੀ ਹਾਂ ਕਿਉਂਕਿ ਹੂੰ ਅੱਛਾ। ਉਹ ਨਾ ਪਾਸਤਾ ਮੈਂ ਸੂਜੀ ਵਾਲਾ ਬਣਾਨੀ ਆ ਫੇਰ ਉਹ ਦੂਸਰਾ ਹੈਲਦੀ
ਅਤੇ ਉਹੀ ਮਗਾਨੇ ਆ।
ਹਾਂ, ਸੂਜੀ ਵਾਲਾ ਪਾਸਤਾ ਲੀ ਤਾ ਉਹਨੂੰ ਪਾਣੀ ਦੇ ਅੰਦਰ ਬੋਆਇਲ ਕਰ ਲੀਤਾ। ਕਿਉਂਕਿ ਅਗਰ ਮੈਂ ਮੈਦੇ ਵਾਲਾ ਲੈਨੀ ਹਾਂ ਫਿਰ ਫਾਇਦਾ ਹੀ ਕੀ ਕਿਉਂਕਿ ਬੱਚੇ ਦੇ ਖਾਣ
ਨਾ-ਨਾ ਅਸੀਂ ਮੈਂ ਦਿਲ ਪਸੰਦ ਹੀ ਨਹੀਂ ਕਰਦੇ ਚੀਜ਼ ਮੈਗੀ ਵੀਸੀਂ ਮੈਦੇ ਵਾਲੇ ਮੰਗਾਨੇ ਆ।
ਅੱਛਾ-ਅੱਛਾ ਅਸੀਂ ਵੀ ਹਾਂ ਮੈਂ ਵੀ ਪਾਸਤਾ ਮੈਂ ਪਾਣੀ 'ਚ ਬੋਆਇਲ ਕਰ ਲਿਆ। ਪਹਿਲੇ ਉਹਦੇੰ ਅੰਦਰ ਥੋੜਾ ਮੈਂ ਤੇਲ ਪਾ ਲੈਂਦੀ ਹਾਂ ਤਾਂ ਕਿ ਚਿਪ ਕੇ ਨਾ ਪਾਸਤਾ।
ਠੀਕ ਹੈ।
ਫੇਰ ਉਸ ਤੋਂ ਬਾਅਦ ਨਾ ਮੈਂ ਉਹਦੇ ਅੰਦਰ ਮੈਂ ਨਾ ਇਹ ਸੋਸਾ-ਸੂਸਾ ਨੀ ਪਾਂਦੀ। ਜੋ ਬਣਾਇਆ ਸੀ ਨਾ ਮੈਂ, ਉਹ ਮੈਂ ਉਵੇਂ ਬਣਾਏ ਸੀ ਟਮਾਟਰ ਨੂੰ ਨਾ ਤਵੇ ਦੇ ਉੱਤੇ, ਮਤਲਬ ਜਿਵੇਂ ਉਹ ਨੀ ਸੇਕ ਲੈਂਦੇ
ਹਾਂ-ਹਾਂ ਅੱਧਾ-ਅੱਧਾ ਕਰਕੇ ਜਾਂ ਸਾਬਤ, ਅੱਧਾ-ਅੱਧਾ ਕਰਕੇ।
ਅੱਧਾ ਅੱਧਾ ਅੱਧਾ-ਅੱਧਾ। ਅੱਧਾ-ਅੱਧਾ ਕਰਕੇ ਹਾਂ ਔਰ ਉਹਦੇ ਅੰਦਰ ਮੈਂ ਲਾਲ ਮਿਰਚ ਪਾਈ ਸੀ ਉਹਦੀ ਲੰਬੀ ਵਾਲੀ ਲਾਲ ਮਿਰਚ
ਹਮ ਸਾਬਤ ਵਾਲੀ
ਹਾਂਜੀ ਉਹ ਔਰ ਉਹਦੇ ਅੰਦਰ ਸਨ ਪੂਰਾ ਪੂਰਾ ਲਸਣ ਮਤਲਬ ਕੇ ਉਹਨੂੰ ਪੀਸਿਆ ਨਹੀਂ ਸੀ ਲਸਣ ਨੂੰ ਹਾਂਜੀ ਉਹਨੂੰ ਫੇਿਰ ਮੈਂ ਨਾ ਅਮੂਲ ਦਾ ਬ ਬਟਰ ਹੁੰਦਾ ਹੈ ਨਾ
ਹਾਂ ਹਾਂ ਹਾਂ
ਬਟਰ ਪਾਇਆ
ਹਮ
ਬਟਰ ਵਿੱਚ ਫੇਿਰ ਮੈਂ ਉਹਨੂੰ ਥੋੜਾ ਦੇਰ ਕਰ ਲਿਆ ਉਹਦੇ ਉੱਤੇ ਟਮਾਟਰ ਦੇ ਉੱਤੇ ਵਤਲਬ ਉਹ ਮਿਲ ਉਤਰ ਗਿਆ ਕੁ ਜੂੱਤੇ ਵਾਲਾ ਛਲਕ ਨੀ ਆਉਂਦਾ ਹਾਂ ਰ ਟਮਾਟਰ ਦਾ ਛਿਲਕਾ ਉਤਰ ਗਿਆ ਫੇਰ ਉਸ ਤੋਂ ਬਾਅਦ ਮੈਂ ਉਹਨੂੰ ਨਾ ਮਿਕਸੀ ਦੇ ਅ ਦਰ
ਗ੍ਰਾਇੰਡ ਕਰ ਲਿਆ
ਗ੍ਰਾਈੰਡ ਕਰ ਲਿਆ ਉਹਦੇ ਅੰਦਰ ਮੈਂ ਥੋੜਾ ਨਮਕ ਪਾ ਕਿਉਂਕਿ ਫੇਿਰ ਬੱਚਿਆਂ ਵਾਸ ਬਣਾਉਣਾ ਸੀ ਤੇ ਮੈਂ ਮਿਰਚਾਂ ਇੰਨੀ
ਹਾਂ ਹਾਂ ਠੀਕ ਹਾਂ ਲਾਲ ਮਿਰਚ ਵੀ ਫਿਰ ਬੱਚਿਆਂ ਦੇ ਹਿਸਾਬ ਨਾਲ ਇੱਕੋ ਬਹੁਤ ਹੋ ਜਾਂਦੀ ਆ ਨਾ ਹਾਂ ਇੱਕ ਬਹੁਤ ਹੈ
ਰ ਫੇਰ ਉਹਦੇ ਅੰਦਰ ਮੈਂ ਥੋੜ੍ਹਾ ਔਰ ਬਟਰ ਪਾ
ਹਾਂਜੀ
ਔਰ ਫੇਰ ਉਹਨੂੰ ਗ੍ਰਾਈੰਡ ਕਰ ਲਿਆ
ਠੀਕ ਹੈ
ਉਹ ਫੇਰ ਸੋਸ ਜ ਬਣ ਗਈ ਨਾ ਘਰ ਦੀ ਫੇਿਰ ਮੈਂ ਉਹਦੇ ਅੰਦਰ ਜੋ ਪਾਸਤਾ ਬੋਇਲ ਕੀਤਾ ਸੀ ਉਹ ਮੈਂ ਇੱਕ ਦੂਸਰੀ ਕੜਾਈ ਨਾ ਅ ਬਟਰ ਪਾ ਕੇ ਪਿਆਜ ਔਰ ਸ਼ਿਮਲਾ ਮਿਰਚ ਪਾ ਮਤਲਬ ਜੋ ਬੱਚੇ ਸਬਜ਼ੀਆਂ ਪਸੰਦ ਕਰਦੇ ਉਹ ਪਾ ਦਿੱਤੀਆਂ ਸਬਜ਼ੀਆਂ ਹਾਂ ਉਹਨੂੰ ਥੋੜ੍ਹਾ ਥੋੜ੍ਹਾ ਭੁੰਨਿਆ ਔਰ ਕਾਲੀ ਮਿਰਚ ਨਮਕ ਪਾਇਆ ਬਸ ਹਾਂ ਬਟਰ ਰਿਚੀ ਬਣਾਇਆ ਸੀ
ਅੱਛਾ, ਫੇਰ ਇੱਕ ਟਿੱਕੀ ਪੈ ਜਾਂਦੀ ਹੋਏਗੀ ਬਟਰ ਦੀ?
ਨਾ ਨਾ, ਘੱਟ।
ਅੱਛਾ ਅੱਛਾ।
ਜ਼ਿਆਦਾ ਨੀ, ਘੱਟ ਈ ਪਾਈ ਸੀ। ਉਹ ਫਿਰ ਤੇਲ ਤੇਲ, ਹਾਂ ਪੂਰਾ ਪੈਕ ਟ ਬਣਾਉਣਾ ਤੇ ਇੱਕ ਤੇ ਲੱਗ ਜਾਏਗੀ। ਫੇਰ ਉਹ ਟਮਾਟਰ ਟਮੂਟਰ ਵੀ ਜ਼ਿਆਦਾ ਲੈਣੇ ਪਏਂਗੇ ਨਾ।
ਅੱਛਾ ਅੱਛਾ, ਹਾਂ ਅਸੀਂ ਵੀ ਮਤਲਬ ਕਿ ਅੱਧਾ ਕਿੱਲੋ ਦਾ ਲਾ ਲਓ ਤੁਸੀਂ, ਚਾਰ ਸੌ ਗ੍ਰਾਮ ਦੇ ਇੱਕ ਪੈਕਟ ਹੁੰਦੈ ਤੇ ਅਸੀਂ ਬਣਾਣਾ ਨਾ ਫੇਰ ਉਹੀ ਬਣਾਨੇ ਆਂ, ਪੂਰਾ ਈ।
ਅੱਛਾ ਅੱਛਾ, ਹਾਂ।
ਹਾਂ, ਕਿਸੇ ਟੈਮ ਡੇਢ ਪੈਕੇਟ ਵੀ ਬਾਂ ਬ ਖੁਸ਼ ਹੋ ਕੇ ਖਾ ਲੈਂਦੇ ਆ ਨਾ ਬੱਚੇ ਸੂਜੀ ਆਲਾ।
ਹਾਂ ਹਾਂ, ਉਹ ਫਿਰ ਨੁਕਸਾਨ ਵੀ ਨਈ ਐ ਨਾ ਉਹਦਾ।
ਫਿਰ ਜਿਵੇਂ ਇੱਕ ਪੈਕਟ ਦੇ ਹਿਸਾਬ ਨਾਲ ਟਮਾਟਰ ਫਿਰ ਕਿੰਨੇ ਪਾਣੇ ਪੈਣਗੇ? ਅੱਧਾ ਕਿੱਲੋ ਪਾਣੇ ਪੈਣਗੇ ਕ ਪਾਈਆ ਕੁ?
ਨਹੀਂ, ਉਹ ਤੇ ਹਾਂ, ਅੱਧਾ ਕਿੱਲੋ ਤੋਂ ਵੀ ਥੋੜੇ ਘੱਟ ਹੀ, ਮਤਲਬ ਪਾਈਆ ਤੋਂ ਜ਼ਿਆਦਾ ਅੱਧਾ
ਹਾਂ, ਠੀਕ ਐ, ਜਿਵੇਂ ਪਾਈਆ ਚ ਤਿੰਨ ਟਮਾਟਰ ਲਾ ਲਓ, ਚਾਰ ਪਾ ਲਓ, ਹਨਾ?
ਪੰਜ ਚਾਰ ਚਾਰ-ਪੰਜ ਪਾ ਸਕਦੇ ਓ ਆਰਾਮ ਨਾਲ। ਹੂੰ। ਫੇਰ ਉਹ ਸਗੋ ਉਹ ਬਣਾਈ ਨਾ ਟਮਾਟਰ ਵਾਲੀ ਸੌਸ ਉਹਨੂੰ ਵੀ ਨਾ, ਪੰਜ ਜਿਵੇਂ ਨਾ ਟ ਗੈਸ ਤੇ ਰੱਖ ਕੇ ਉਹਦੇ ਅੰਦਰ ਥੋੜਾ ਜਿਹਾ ਦੁੱਧ ਪਾ ਲਿਆ ਔਰ ਉਹਨੂੰ ਪੰਜ ਮਿੰਟ, ਇਵੇਂ ਈ ਨਾ ਗੈਸ ਤੇ ਗਾੜੇ ਹੋਣ ਦਿੱਤਾ।
ਨਈ, ਮਤਲਬ ਤੁਸੀਂ, ਤੁਸੀਂ ਦੱਸਦੇ ਪਏ ਓ ਨਾ ਜਿਵੇਂ ਅਸੀਂ ਪਾਸਤਾ ਦਾ ਮਤਲਬ ਕਿ ਅਸੀਂ ਗ੍ਰੇਵੀ ਤਿਆਰ ਕਰਨੀ ਐ ਨਾ, ਉਹਦੇ ਟਮਾਟਰ ਕਹਿ ਰੇ ਓ, ਤਵੇ ਤੇ ਸ ਕਰਨੇ ਆ।
ਹਾਂ, ਉਹ ਤਵੇ ਤੇ ਤਾਂ ਭੁੰਨ ਲਿੱਤੇ, ਫਿਰ ਲਸਣ ਪਾਤਾ, ਪਿਆਓ ਪਾਤਾ, ਉਹ ਸਭ ਨੂੰ ਹਾਂ ਉਹ ਸਭ ਨੂੰ ਭੁੰਨ ਲਿਆ, ਫਿਰ ਉਸ ਉਸ ਤੋਂ ਬਾਅਦ ਉਹਦਾ ਉਹ ਨਿਕਾਲ ਲਿਆ ਛਿਲਕਾ। ਫੇਰ ਉਹਨੂੰ ਮਿਕਸੀ ਚ ਗ੍ਰਾਇੰਡ ਕਰਤਾ, ਨਮਕ ਪਾ ਕੇ ਥੋੜਾ, ਫੇਰ ਦੂਸਰੇ ਕਲਾ ਕੜਾਹੀ ਚ, ਫਿਰ ਉਹ ਜੋੋਂ ਅਸੀਂ ਸੋਸ ਬਣਾਏ ਸੀ, ਟਮਾਟਰ ਵਾਲੀ। ਉਹਨੂੰ ਫਿਰ ਉਹਦੇ ਅੰਦਰ ਪਾਤਾ ਉਹਦੇ ਅੰਦਰ ਥੋੜਾ ਜਿਹਾ ਦੁੱਧ ਪਾ ਤਾ
ਅੱਛਾ-ਅੱਛਾ ਉਹ, ਉਹ ਪਾ ਸਕਦੇ ਉਹਦੇ ਵਿੱਚ ਤਾਂ ਸਮਾਨ
ਨਹੀਂ ਇਹ ਤੇ ਸੋਸ ਵਿੱਚ ਪਾਉਣਾ ਨਾ ਅਸੀਂ
ਨਹੀਂ ਅਫਸੋਸ ਦਾ ਤੁਸੀਂ ਦੱਸਦੇ ਪਏ ਤਵੇ ਤੇ ਕਰਕੇ ਅੱਛਾ ਮੈਂ ਕਿਹਾ ਪਾਸਤਾ ਤਾਂ ਮੈਂ ਪੁੱਛਦੀ ਪਈ ਹਾਂ ਤੁਹਾਡੇ ਕੋਲ
ਹਾਂ ਨਹੀਂ ਤੇ ਇਹ ਮੈਂ ਸੋਸ ਮੈਂ ਨਾ ਸੋਸ ਘਰ ਹੀ ਬਣਾਨਣੀ ਹੈ ਤੇ ਮੈਂ ਸੋਸ ਵੀ ਤੁਹਾਨੂੰ ਦੱਸਦੀ ਪਈ ਹ ਕਿ ਐਵੇਂ ਸੋਸ ਬਣਾਉਗੀ ਨਾਲ ਹੀ ਹਾਂ ਮੈਂ ਕਿਹਾ ਸੋਸ ਵੀ ਹੈ ਦੀ ਬਣਾਓ ਨਾ ਬਾਜ਼ਾਰ ਦੀ ਘਓਈ
ਹਾਂ ਹਾਂ ਠੀਕ ਠੀਕ ਫੇਰ ਉਹਨੂੰ ਮ ਚ ਗ੍ਰਾਇੰਡ ਕਰਕੇ ਦੁੱਧ ਉਹਦੇ ਵਿੱਚ ਹੀ ਪਾ ਦੇਣਾ ਥੋੜਾ ਜਿਹਾ
ਹਾਂ ਦੁੱਧ ਫੇਰ ਅਸੀਂ ਬਾਹਰ ਜਦੋਂ ਅਸੀਂ ਨਾ ਥੋੜਾ ਕਢਨਾ ਹੈ ਉਹਨੂੰ
ਅੱਛਾ ਅ ਜੀ
ਅਸੀਂ ਜੋ ਬਾਜ਼ਾਰ ਤੋਂ ਸੋਚ ਲੈ ਕੇ ਆਂਨਾ ਉਹ ਬੜੀ ਗਾੜੀ ਗਾੜੀ ਕਿਉਂ ਨਾ ਤੇ ਉਵੇਂ ਅਸੀਂ ਥੋੜਾ ਗਾਲਾ ਕਰ ਲੈਣਾ ਉਹਨੂੰ ਫੇਿਰ ਪਾਸਤੇ ਚ ਅ ਥੋੜਾ ਭੁੰਨ ਲੈ ਨਾ ਸਬਜ਼ੀਆਂ ਨੂੰ ਕਾਲੀ ਮਿਰਚ ਪਾ ਤ ਨਮਕ ਪਾਤਾ ਔਰ ਫਰ ਜ ਅਸੀਂ ਬਾਜ਼ਾਰ ਦੀ ਸੋਸ ਪਾਉਂਦੇਾਂ ਨਾ ਉਹ ਜਗ੍ਹਾ ਸੀ ਜੋ ਕਾਰਸੋਸ ਬਣਾਈ ਨਾ ਉਹ ਪਾਤੀ ਫੇਰ ਉਹਦੇ ਅੰਦਰ ਪਾਸਤਾ ਪਾਤਾ ਉਹਨੂੰ ਮਿਕਸ ਕਰਤਾ ਔਰ ਫੇਰ ਅਗਰ ਬੱਚੇ ਜਿਵੇਂ ਚੀਜ਼ ਚੂਸ ਖਾਂਦੇ ਆ ਤੇ ਪਾ ਦੋ ਬਣਨਾ ਚੀਜ਼ ਦੀ ਜ਼ਰੂਰਤ ਹੀ ਨਹੀਂ ਕਿਉਂਕਿ ਕਿ ਅਸੀਂ ਹੈਲਦੀ ਬਣਾਇਆ
ਨਾ ਉਹ ਨੀ ਸਾਡੀ ਰੋਟੀ ਨਾ ਪਸੰਦ ਨੀ ਕਰਦੀਆਂ ਚੀਜ਼ਾਂ ਮਿ ਉਨੀਸ ਵੀ ਨੀ ਪਾਉਣ ਦਿੰਦੇ ਬਰਤਨ ਦਿੰਦੇ ਜ਼ਿਆਦਾ ਹਾਂ ਮ ਉਨੀਸ ਵੀ ਨਹੀਂੀ ਪਾਉਣ ਦਿੰਦੇ ਕਹ ਮੈਂ ਮ
ਹਾਂ ਹਾਂ ਨੁਕਸਾਨ ਨ ਦਿੰਦੀਆਂ ਇਹ ਸਭ ਚੀਜ਼ਾਂ ਤੇ
ਬਸ ਨਾਰਮਲ ਹੀ ਬਣਾਉਣੀ ਹੁੰਦੀ ਅਸੀਂ ਸਿੰਪਲ ਹੀ ਬਸ ਹਾਂ ਜ ਤੁਸੀਂ ਚਟਨੀ ਦੱਸਦੇ ਪਏ ਨਾ ਟਮਾਟਰ ਵਾਲੀ ਆ ਤੇ ਬੜੀ ਅੱਛੀ ਹੈ ਨਾ ਠੀਕ ਹੈ
ਹਾਂ ਹੈਲਦੀ ਹੈ ਬੱਚਿਆਂ ਵਾਸਤੇ ਫੇਰ ਨੁਕਸਾਨ ਵੀ ਨੀ ਦਾ ਹੈਗਾ ਬੱਚਿਆਂ ਨੂੰ, ਚ ਮਤਲਬ ਅਗਰ ਬੱਚੇ, ਅ ਦਿਨ ਨੀ ਮਤਲਬ, ਅਗਰ ਅਸੀ ਸਵੇਰੇ ਬਣਾਇਆ, ਦੁਪਹਿਰੇ ਵਾਸਤੇ ਬਣਾਇਆ, ਅਗਰ ਬੱਚੇ ਸ਼ਾਮੀ ਵੀ ਖਾ ਰਹੇ ਤਾਂ, ਵੀ ਨੁਕਸਾਨ
ਹਾਂ, ਠੀਕ। ਅੱਛਾ, ਜਿਹੜੇ ਤੁਸੀ ਮੈਨੂੰ ਸੋਚ ਦਸ, ਸੌਸ ਦੱਸੀ ਹੈ। ਤੇ, ਉਹ ਅਸੀ ਵੈਸੇ- ਖਾ-ਵੀ ਸਕਨੇ ਆਂ, ਤੇ, ਥੋੜ੍ਹੀ ਪਾਸ ਵੀ ਪਾ ਦਾਂਗੇ ਹੇਨਾ
ਹਾਂ, ਹਾਂ ਉਹਨੂੰ ਤੇ, ਅਸੀਂ ਆਪਨੀ ਉਹਦੇ ਅੰਦਰ ਫਰਿੱਜ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਅਗਰ ਅਸੀਂ ਕਦੇ ਕੁਛ ਹੋਰ ਬਣਾਇਆ, ਜਿਵੇਂ ਉਹ ਨੂਡਲਸ ਬਣਾਂਨੇ ਆ, ਉਹਦੇ ਚ ਪਾਦੋ ਥੋੜੀ ਜਿਹੀ।
ਓਕੇ, ਠੀਕ।
ਹੈਨਾ ਉਹਦਾ ਹੀ ਕੰਮ ਕਰੇਗੀ, ਹਾਂ। ਘਰ ਦੀ ਬਣਨੀ ਹੋਈ ਸੋਸ ਫਿਰ ਉਹਦੇ ਅੰਦਰ ਲਸਣ- ਲੁਸਣ ਵੀ ਹੈ, ਜੋ ਬਾਜ਼ਾਰ ਤੋਂ ਕੈਚਅਪ ਮਿਲਦੀ ਹੈ ਟਮੈਟੋ ਕੈਚ ਉਹਦੇ ਅੰਦਰ ਤੇ ਸਿਰਫ ਨੌਰਮਲ ਹਾਂਜੀ। ਟਮਾਟਰ ਵਾਲੀ ਹੋਂਦੀ ਏ। ਔਰ ਬਾਜ਼ਾਰ ਤੋਂ ਫਿਰ ਲਸਨ ਵਾ ਅਲੱਗ ਮਿਲਦੀ ਹੈ।
ਨਾਲੇ ਫੇਰ ਉਹ ਪਤਾ ਨੀ, ਕਿਸ ਤਰ੍ਹਾਂ ਦੇ ਟਮਾਟਰ ਹੁੰਦੇ ਕਿੱਦਾਂ ਨੀ ਫੇਰ, ਅਸੀਂ ਆਪਣੇ ਹੱਥੀ ਪਾਵਾਂਗੇ। ਫਰੈਸ਼ ਹੋਣਗੇ, ਬਿਲਕੁਲ।
ਹਾਂਜੀ। ਔਰ ਬਹੁਤ, ਮਤਲਬ, ਬਹੁਤ ਤੇ ਨਾਂ ਦੀ ਬਣਨੀ ਹੋਈ ਹੁੰਦੀ ਹੈ। ਫੇਰ ਉਹ ਬਾਕੀ ਪਤਾ ਨੀ ਕਿੰਨੇ- ਕਿੰਨੇ ਟਾਈਮ ਤਿੰਨ- ਤਿੰਨ, ਚਾਰ- ਚਾਰ ਸਾਲ ਦੀ ਟੇਕਸ ਪਾਈ ਵੀ ਹੁੰਦੀ ਉਹਨਾਂ ਦੀ, ਸੋਚੋ, ਕਿੰਨਾ ਉਹਨਾਂ ਨੇ ਸਮਾਨ ਪਾਇਆ ਹੋਇਏਗਾ ਤਾ, ਕਿ ਉਹ ਸਹੀ ਚੱਲੇ। ਹਾਂ, ਮੈਂ ਐਹੀ ਕਿਹਾ, ਮੈਂ ਕਿਹਾ, ਉਹ ਉਹ ਜੋ ਤੁਹਾਡਾ ਮੁੰਡਾ ਆਇਆ ਸੀ ਛੋਟਾ। ਵਾਲਾ ਉਹਨੂੰ ਬਹੁਤ ਸਵਾਦ ਲੱਗਿਆ ਸੀ, ਪਾਸਤਾ ਉਦੋਂ ਤੁਹਾਡਾ ਉਹ ਪੋਤਰੀ ਵੀ, ਏ ਛੋਟੀ ਜਿਹੀ, ਉਹ ਵੈਸੇ- ਵੀ-ਉਹ ਵੈਸੇ ਕੁ ਕੁਛ ਵੀ ਨੀ ਖਾਂਦੀ, ਉਹਨੂੰ ਮੈਂ ਘਾਰ ਆਈ ਉਹਨੂੰ ਮੈਂ ਥੋੜਾ ਬਹੁਤ ਸਮਾਨ ਦਿੱਤਾ। ਉਹਨੇ ਕੁੱਛ ਵੀ ਨੀ ਖਾਇਆ, ਉਹਨੇ ਪਾਸਤਾ ਬੜੇ ਖੁਸ਼ ਹੋ, ਕੇ ਖਾ ਲਿਆ।
ਅੱਛਾ -ਅਛਾ। ਉਹਨੂੰ ਸਵਾਦ ਲੱਗਾ ਹੈਾ ਹਾਂ ਤਾਂ ਹੀ ਬੋਲਦੇਵੇ ਦਾਦੀ ਪਾਸਤਾ ਬਣਾ ਦੋ ਦਾਦੀ ਪਾਸਤਾ ਬਣਾ ਦੋ ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਤਾਂ ਹਾਂ ਤਾਂ ਤੁਹਾਡੇ ਕੋਲ ਪੁੱਛਿਆ ਮੈਂ ਕਿਹਾ ਮੈਨੂੰ ਥੋੜਾ ਦੱਸ ਚ ਬੱਚਿਆਂ ਹਿਸਾਬ ਨਾਲ
ਹਾਂ ਹਾਂ ਹਾਂ ਸਹੀ ਗੱਲ ਹਾਂ ਉਹ ਫਿਰ ਖਰਾ ਵੀ ਕਰਦੀਆਂ
ਚਲੋ
ਬੁਲਾ ਉਹਨਾਂ ਨੂੰ ਭੇਜਣਾ ਦੁਬਾਰਾ ਘਰ ਤੁਸੀਂ ਵੀ ਆਉਣਾ
ਹਾਂ ਠੀਕ ਹੈ ਕੋਈ ਨੀ ਹਾਂ ਅੱਛਾ ਜੀ
ਹਾਂਜੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ
ਠ